ਹਾਂਜੀ, ਹੋਰ ਕੀ ਹਾਲ ਹੈ, ਸਭ ਵਧੀਆ।
ਸੁਣਾਓ ਠੀਕ ਹੋ।
ਹਾਂਜੀ-ਹਾਂਜੀ, ਬਸ ਵਧੀਆ-ਵਧੀਆ, ਹੋਰ। ਕੀ ਕਰਦੇ?
ਬਸ ਕੁਛ ਨੀ, ਬਸ ਬੈਠੀ ਸੀ ਸੋਚ ਰਹੀ ਸੀ ਕੁਛ, ਕਿ ਅੱਜ- ਕੱਲ ਨਾ ਬੱਚੇ, ਫੋਨ ਬੜਾ ਦੇਖਦੇ ਨੇ।
ਫੋਨ ਤੁਸੀਂ ਕਿਉ ਪੁੱਛ ਪੁੱਛੋ ਇੰਨਾ ਛੱਡਦੇ ਹੀ ਨਹੀਂ ਹੈਗੇ, ਫੋਨ ਤਾਂ ਐਂ ਲੋਕ।
ਹਾਂ, ਬਸ ਮੈਨੂੰ ਬੜੀ ਦਿੱਕਤ ਹੋ ਰਹੀ ਸੀ ਮੈਂ ਕਿਹਾ ਚੱਲ ਮੈਂ ਤੁਹਾਨੂੰ ਪੁੱਛਾਂ ਫਿਰ ਤੁਹਾਡੇ ਬੱਚੇ ਫੋਨ ਦੇਖਦੇ ਨੇ। ਤੁਸੀਂ ਕੀ ਕਰਦੇ ਹੋ।
ਬਹੁਤ ਬੁਰੀ। ਹਾਂਜੀ- ਹਾਂਜੀ। ਬਸ ਸਹੀ, ਹੁਣ ਤਾਂ ਚਲੋ ਛੁੱਟੀਆਂ ਨੇ ਹੁਣ ਤਾਂ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਚਲੋ ਪਹਿਲਾਂ ਫਿਰ ਹੁੰਦਾ ਸੀ ਬੱਚਿਆਂ ਨੂੰ ਕਹਿਣਾ ਪੜ੍ਹਨ ਲਈ ਜਾਂ ਕੁਛ ਹੈ ਨਾ। ਆਪ ਨਾਲ ਬਹਿ ਕੇ ਕਰਵਾਣਾ ਅਤੇ ਹੁਣ ਤਾਂ ਐ ਹੋ ਗਿਆ ਸਵੇਰੇ ਉੱਠਦੇ ਸਾਰ ਫੋਨ ਚਾਹੀਦਾ। ਦਿਖਾਣੇ ਫੋਨ। ਹਰ ਇੱਕ ਟਾਈਮ ਉਹਨਾਂ ਨੂੰ ਫੋਨ ਚਾਹੀਦਾ। ਤੇ ਮੈਂ ਤੇ ਸੋਚ ਰਹੀ ਸੀ ਕਿ ਹੁਣ ਵੀ ਜਿਵੇਂ ਛੁੱਟੀਆਂ ਪੈ ਗਈਆਂ ਨਾ ਬੱਚਿਆਂ ਨੂੰ ਥੋੜ੍ਹਾ ਫੋਨ ਤੋਂ ਵੀ ਹਟਾਉਣ ਲਈ ਫਿਰ ਤੁਹਾਨੂੰ ਪਤਾ ਅੱਜ ਕੱਲ੍ਹ ਸਮਰ ਕੈਂਪਸ ਲੱਗਦੇ ਆ ਬੱਚਿਆਂ ਦੇ
ਹਾਂਜੀ-ਹਾਂਜੀ।
ਚ ਪਾ ਦਵਾ। ਆ।
ਅੱਛਾ, ਹਾਂ ਵੈਸੇ ਤੁਹਾਡਾ ਤੁਸੀਂ ਆਈਡੀਆ ਅੱਛਾ ਦਿੱਤਾ ਮੈਨੂੰ। ਸਮਰ ਆਇਆ। ਸਮਰ ਦਾ ਮਤਲਬ ਚੌਵੀ ਕੈਂਪ- ਲੱਗਦਾ ਹੈ, ਅੱਛਾ ਅੱਜ-ਕੱਲ੍ਹ ਤਾਂ ਮਤਲਬ, ਜਿਵੇਂ ਦੇਖੋ, ਜਿਹੜੇ ਬੱਚੇ ਨੂੰ ਪੰਜਾਬੀ ਨਹੀਂ ਬੋਲਣੀ ਆਦੀ, ਪੰਜਾਬੀ ਦੇ ਵੀ ਕੈਂਪ ਲੱਗਦੇ ਪਏ ਨੇ।
ਹਾਂ ਅੱਛਾ ਜੀ। ਨਹੀਂ ਸਾਡੀ ਇੱਥੇ ਤਾਂ ਨਹੀਂ ਹੈਗੇ, ਤੁਹਾਡੇ ਉੱਧਰ ਖੁੱਲ੍ਹਦੇ ਪਏ।
ਹਾਂਜੀ, ਸਾਡੇ ਇੱਥੇ ਨਾ, ਮਤਲਬ ਐਸਾ ਹੈ ਕਿ ਜਿਵੇਂ ਹੁਣ ਛੁੱਟੀਆਂ ਨੇ ਨਾ ਹੁਣ ਤਾਂ ਦੇਖੋ, ਗੁਰਪੁਰਬ ਆ ਰਿਹਾ। ਗੁਰਪੁਰਬ ਕਰਕੇ ਤਾਂ ਉਨ੍ਹਾਂ ਨੇ ਥੋੜ੍ਹਾ ਟਾਈਮ ਵਸਤੇ ਗੈਪ ਪਾ ਤਾ ਹੈ। ਤੇ ਗੁਰਪੁਰਬ ਤੋਂ ਬਾਅਦ ਨਾ ਸਾਡੇ ਇਥੇ ਕਲਾਸਾਂ ਸ਼ੁਰੂ ਹੋ ਜਾਂਦੀਆਂ ਨੇ, ਜਿਨ੍ਹਾਂ ਬੱਚਿਆਂ ਨੇ ਪੰਜਾਬੀ ਕਰਨੀ ਏ। ਕੁੱਛ ਵੀ ਜਿਵੇ ਕਿਸ ਪਗੜੀ ਸਿੱਖਣੀ ਹੈ, ਯਾ ਕੁਛ ਵੀ ਦੁਮਾਲਾ ਸਿੱਖਣਾ ਹੈ, ਤੇ ਉਹ ਤੁਸੀਂ ਸਿੱਖ ਸਕਦੇ ਹੋ। ਹਾਂ ਰ ਇਹੀ ਨਹੀਂ ਹੈ ਕਿ ਕਿ ਸਿਰਫ਼ ਬੱਚੇ ਹੀ ਸਿੱਖਣਗੇ ਅਸੀਂ, ਅਸੀਂ ਖੁਦ ਵੀ ਜਾ ਸਕਦੇ ਹਾਂ।
ਅੱਛਾ, ਇਹ ਤਾਂ ਫਿਰ ਐਥੋਂ ਵਧੀਆ ਹੈ, ਨਾ। ਦੇਖੋ, ਨਾਲੇ ਬੱਚੇ ਦਾ ਥੋੜ੍ਹਾ ਤਾਂ ਮਾਇੰਡ ਵੀ ਸਾਈਡ ਹੋਜੇਗਾ, ਇੱਕ ਨਵੀਂ ਚੀਜ਼ ਸਿੱਖ ਖਣ ਨੂੰ ਵੀ ਮਿਲ ਜਏਗੀ, ਜਿੱਧਰ ਮਰਜ਼ੀ ਤੁਸੀਂ ਪਾਓ। ਭਾਵੇਂ ਤੁਸੀਂ ਉਹਨੂੰ ਅ ਅ ਘਰ ਵਾਲੀ ਸਿਸਟਮ ਚ ਪਾ ਹਨ ਨਾ, ਪੰਜਾਬੀ ਬਾਰੇ ਸਿਸਟਮ? ਪਾਦੋ। ਜਾਂ ਤੁਸੀਂ ਮਿਊਜ਼ਿਕ 'ਚ ਪਾ ਦਿਓ, ਡਾਂਸ 'ਚ ਪਾ ਦਿਓ, ਸਵੀਮਿੰਗ ਪਾਲੋ ਦੇ ਇਹਦੇ ਨਾਲ ਕੀ ਹੈਗਾ? ਬੱਚੇ ਥੋੜ੍ਹੀ ਐਕਟੀਵਿਟੀ ਹੋਏਗੀ, ਬੱਚਾ ਥੋੜ੍ਹਾ ਗਰੋ ਵੀ ਕਰੇਗਾ। ਅੱਜ-ਕੱਲ੍ਹ ਦਾ ਜਿਵੇਂ ਫ਼ੋਨ ਦਾ ਟਾਈਮ ਹੋ ਗਿਆ, ਫੋਨ ਦੇ ਵਿੱਚ ਹੀ ਬੜੇ ਰਹਿੰਦੇ ਨੇ ਨਾ ਕੋਈ ਬਾਹਰ ਜਾਣਾ ਨਾ ਖੇਲਣਾ ਨਾ, ਕੋਈ ਕੁਛ ਆਪ ਕਹਿਣਾ ਪੈਂਦਾ, ਹੁਣ ਉਠੋ, ਜਾਓ, ਖੇਲ ਲਓ ਬਾਹਰ ਜਾ ਕੇ ਛੱਡ। ਹੀ ਨਹੀ ਹੈਗੇ ਫੋਨ।
ਹਮ ਹਮ।
ਹਮ, ਪਹਿਲੇ ਤਾਂ ਫੇਰ ਥੋੜਾ ਵਧੀਆ ਸੀ, ਹਮ।
ਪਹਿਲੇ ਤੇ ਪਤਾ ਕੀਉ ਹੁੰਦਾ ਸੀ ਜਦੋਂ ਅਸੀਂ ਛੋਟੇ-ਛੋਟੇ ਸੀ, ਸਾਡੇ ਟਾਈਮ ਤੇ ਫੋਨ ਹੁੰਦਾ ਹੀ ਨਹੀਂ ਸੀ। ਸਾਡੇ ਟਾਈਮ ਤੇ, ਇਹ ਤੁਸੀਂ ਮੰਨੋਗੇ ਸਾਡੇ ਟਾਈਮਤੇ ਬਟਨਾਂ ਵਾਲਾ ਫੋਨ ਚੱਲਦਾ ਸੀ।
ਹਮ, ਉਹ ਮੰਮੀਆਂ ਕੋ ਸਾਡੇ ਓਹੀ ਹੁੰਦੇ ਹੁੰਦਾ ਸੀ। ਫੋਨ ਸਾਨੂੰ ਉਦੋਂ-ਉਦੋਂ ਦੇਖੋ ਨਾ, ਉਦੋਂ ਜ਼ਿਆਦਾਤਰ ਕਰੇਜ਼ ਸ਼ੌਂਕ ਸੀ ਖੇਲਣ ਦਾ ਨਵੀਂ ਨਵੀਂ ਗੇਮਾਂ ਆਨੀਆ ਸੇਕੇ ਆਣੀਆ ਗਲੀ ਵਾਲੇ ਦੋਸਤਾਂ ਨਾਲ ਉਹਨਾਂ ਦਾ ਸਾਰਿਆਂ ਨਾਲ ਖੇਲ ਨੀ। ਜਿਆਦਾ ਪਿਆਰਾ ਸੀ--ਮਤਲਬ ਉਹ ਨਾ ਉਹ ਉਹ ਵਾਲੇ ਦਿਨ ਅਸੀਂ ਜਿੇ ਕਹੀਏ ਨਾ ਵਾਪਸ ਆ ਉਹ ਨਹੀਂ ਆ ਸਕਦੇ ਬਟ ਅੱਜ ਕੱਲ੍ਹ ਦੇ ਬੱਚਿਆਂ ਨੂੰ ਸਿਸਟਮ ਹੈ ਹੀ ਨਹੀਂ ਅੱਜ ਕੱਲ੍ਹ ਦੇ। ਨਾ ਖੇਲਣ ਦਾ ਪਤਾ ਨਾ ਕੁਝ ਉਹਨਾਂ ਨੂੰ ਮੈਨੂੰ ਫੋਨ ਚਾਹੀਦਾ ਕਿ ਫੋਨ ਚਾਹੀਦਾ
ਹਮ ਅੱਜ ਕੱਲ ਦੇ ਬੱਚਿਆਂ ਨੂੰ ਜੋ ਪਹਿਲੇ ਗੇਮਾਂ ਖੇਲਦੇ ਸੀ ਜਿਵੇਂ ਖੋਖੋ ਕਬੱਡੀ ਹੋ ਗਿਆ ਇਹ ਗੇਮਾਂ ਤੇ ਆਉਂਦੇ ਹੀ ਨਹੀਂ ਬ ਨੂੰ ਅੱਜ ਕੱਲ ਅਛਾ ਤੁਸੀਂ ਫੋਨ ਨਾ ਹੀ ਪੁੱਛ ਲਓ ਹੁਣ ਥਰੀ ਜੀ ਬਾਈਕ ਗੇਮ ਐ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੇਮਾਂ ਨੇ।
ਦੇਖੋ ਨਾ ਅੱਜ ਕੱਲ ਦੇ ਵੀ ਹੈ ਨਾ ਦੇਖੋ ਐਹੀ ਸਭ ਮੈਂ ਤੁਹਾਨੂੰ ਇਹੀ ਚੀਜ਼ ਤੇ ਕਹਿ ਰਹੀ ਹਾਂ ਅੱਜਕੱਲ ਤੁਸੀਂ ਦੇਖਿਆ ਵੀ ਹੋਣਾ ਅੱਜਕੱਲ ਬੱਚਿਆਂ ਦੀ ਗ੍ਰੋਥ ਵੀ ਨਹੀਂ ਹੈਗੀ
ਹਾਂਜੀ ਹਾਂ ਜੀ
ਹਨਾ ਅੱਜ ਕੱਲ੍ਹ ਬੱਚਿਆਂ ਦੀ ਗਰੋਥ ਨਹੀਂ ਕਿਉਂ ਗਰੋਥ ਕਿਉਂਕਿ ਬੱਚੇ ਅੱਜ ਕੱਲ ਅ ਐਕਟੀਵਿਟੀ ਕਰਦੇ ਹੀ ਨਹੀ ਹੈਗੇ ਸਾਰਾ ਟਾਈਮ ਫੋਨਾਂ ਦੇ ਵਿੱਚ ਕੱਢ ਦਿੰਦੇ ਨੇ ਅਸੀਂ ਉਹਨਾਂ ਬੱ ਬੱਚਿਆਂ ਨੂੰ ਵੀ ਕਹਿਣਾ ਅਸੀਂ ਤਾਂ ਆਪ ਵੀ ਉਹਨਾਂ ਵਿੱਚ ਆਨੇ ਹਾਂ ਅਸੀਂ ਵੀ ਫੋਨ ਦੇਖਦਾ ਅਸੀਂ ਵੀ ਫੇਰ ਦੇਖੋ ਨਾ ਇੱਕ ਰੀਲ ਤੁਸੀਂ ਦੇਖਣ ਬੈਠੋਗੇ ਤੁਸੀਂ ਦੇਖਦੇ ਹੀ ਜਾਓਗੇ ਦੇਖਦੇ
ਹਾਂ ਬਿਲਕੁਲ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਹਾਂਜੀ ਹਾਂਜੀ ਆ ਮੇਰਾ ਤੇ ਪਤਾ ਕੀ ਹੈ ਹੁਣ ਮੇ ਇਹ ਹੋ ਗਿਆ ਹੈ ਕਿ ਮੇਰੇ ਕੋਲ ਬੱਚੇ ਅਗਰ ਬੈਠੇ ਨੇ ਤਾਂ ਮੈਂ ਫੋਨ ਦੇਖਦੀ ਹੀ ਨਹੀਂ
ਹਾਂ ਵਧੀਆ ਕਰਦੇ ਹੋ
ਉਹ ਬੱਚੇ ਕਹਿੰਦੇ ਨੇ ਕਿ ਤੁਸੀਂ ਵੀ ਤੇ ਫੋਨ ਦੇਖ ਰਹੇ ਹੋ ਸਾਨੂੰ ਵੀ ਫੋਨ ਦਿਓ।
ਉਹੀ ਤਾਂ ਗੱਲ ਐ ਤੁਸੀਂ ਪਹਿਲੇ ਹੀ ਅਗਰ ਬੱਚਿਆਂ ਨਾਲ। ਪਰਹੇਜ ਰੱਖ ਹੋਵੇ ਨਾ ਤੇ ਫੇਰ ਬੱਚੇ ਵੀ ਉਹੀ ਚੀਜ਼। ਉੱਥੇ ਜਾਂਦੇ ਨੇ ਦੇਖੋ ਤੁਸੀਂ ਘੱਟ ਯੂਜ ਕਰੋਗੇ ਤਾਂ ਉਹ ਹੀ ਹੋਣਾ ਮਤਲਬ ਬੱਚੇ ਦੇਖਦੇ ਦੇ ਇੱਕ ਚੀਜ਼ ਸਿੱਖਦੇ ਆ ਨਾ ਹੁਣ ਤੁਸੀਂ ਉਹਨਾਂ ਨੂੰ ਦੋ ਗਏ ਸੁਣਨਾਂ ਨੂੰ ਆਦਤ ਹੀ ਨਹੀਂ ਪਾਈ ਦੀ ਹੋਏਗੀ ਫਿਰ ਤਾਂ ਬੱਚਾ ਮੰਗੇਗਾ ਹੀ ਨਹੀਂ ਜਿਵੇਂ ਦੇਖਿਆ ਨਾ ਅਸੀਂ ਬੱਚਿਆਂ ਨੂੰ ਕੋਈ ਚੀਜ਼ ਮਨਾ ਮ ਮਨਾ ਕਰਦੇ ਅਸੀਂ ਕਹਿੰਦੇ ਨਹੀਂ ਐਂ ਇਹ ਨਹੀਂ ਖਾਣੀ ਇਹਦੇ ਵਿੱਚ ਐਂ ਨਾ ਦਵਾਈ ਹੁੰਦੀ ਹੈ ਵੱਡਿਆਂ ਦੀ ਅਤੇ ਜਦੋਂ ਬੱਚਾ ਦੇਖਦਾ ਤਾਂ ਕਹਿੰਦਾ ਕਿ ਹਾਂ ਮੰਮਾ ਤਾਂ ਦਵਾਈ ਹੈ ਨਾ ਦੇਖੋ ਦੱਸੀਏ ਤਾਂਹੀ ਹੈ ਨਾ ਹੁਣ ਤੁਸੀਂ ਫੋਨ ਹੈ ਹੁਣ ਦੇਖੋ ਅੱਜ ਕੱਲ੍ਹ ਫ਼ੋਨ ਤਾਂ ਬਹੁਤ ਜ਼ਿਆਦਾ ਬੱਚੇ ਦੇਖਦੇ ਆ ਥੋੜ੍ਹਾ ਨਹੀਂ ਬਹੁਤ ਦੇਖਦੇ ਹਨਾ ਹੁਣ ਬੱਚਿਆਂ ਨੂੰ ਫੋਨ ਫੜਾਣ ਲਈ ਇੱਕ ਤਾਂ ਮੈਂ ਤੁਹਾਨੂੰ ਕਿਹਾ ਸਮਰ ਕੈਂਪ ਦੂਸਰਾ ਨੰਬਰ ਤੁਸੀਂ ਮੈਂ ਨਾ ਸਕੂਲ 'ਚ ਵੀ ਇੱਦਾਂ ਹੀ ਬੋਲਿਆ ਸੀ ਕਿ ਹਾਂ ਬਾਈ ਫੋਨ ਵੋ ਦੇਖਦੇ ਆ ਕਿਵੇਂ ਕਰੀਏ ਅਤੇ ਉਹਨਾਂ ਨੇ ਨਾ ਮਤਲਬ ਵੀਕਐਂਡ ਉਹਨਾਂ ਨਾ ਉਹ ਸੀ ਇੱਕ ਸਕੂਲ ਦੇ ਵਿੱਚ ਐਕਟੀਵਿਟੀ ਡੇ ਸੀ ਤੇ ਉਹਦੇ ਵਿੱਚ ਉਹਨਾਂ ਨੇ ਪੇਰੈਂਟਸ ਵੀ ਬੁਲਾਏ ਸੀ ਤੇ ਅਸੀਂ ਸਭ ਲੋਕ ਗਏ ਦੇਖਣ। ਫਿਰ ਉਹਨਾਂ ਨੇ ਕੀ ਕੀਤਾ ਜਿਵੇਂ ਨਾ ਬੱਚਿਆਂ ਨੂੰ ਉਹ ਐਕਟੀਵਿਟੀ ਕਰਕੇ ਦਿਖਾਉਂਦੇ ਆ ਨਾ ਫੋਨ ਦੀ। ਅਸੀਂ ਜੇਕਰ ਫੋ ਪੂਰਾ ਇੱਕ ਫਿਜ ਇਕੱਲੀ ਕਰਕੇ ਦਿਖਾਇਆ ਅਗਰ ਅਸੀਂ ਫੋਨ ਦੇਖਾਂਗੇ। ਸਾਡੀ ਕਿਵੇਂ ਆਈਜ਼ ਰੈਡ ਹੋ ਜਾਂਦੀ ਏ। ਸਾਨੂੰ ਚੱਕਰ ਆਣ ਲੱਗ ਜਾਂਦੇ ਨੇ। ਫਿਰ ਆਈ ਆਈ ਸਾਡੀ ਸਵੈੱਲ ਹੋ ਜਾਂਦੀ ਏ। ਫਿਰ ਅਸੀਂ ਬਿਮਾਰ ਹੋ ਜਾਂਨੇ ਆ। ਤੇ ਉਹ ਬੱਚੇ ਨਾ ਡਰ ਗਏ। ਉਹਨਾਂ ਨੂੰ ਥੋੜਾ ਜਿਹਾ ਨਾ ਸਹਿਮ ਵੀ ਕਿ ਹਾਂ ਬਈ ਅਸੀਂ ਫੋਨ ਨਹੀਂ ਦੇਖਾਂਗੇ। ਹੁਣ ਤਾਂ ਘਰ ਆਏ ਨਾ ਉੱਚੇ ਤਾਂ ਮੈਂ ਫੋਨ ਦਿੱਤਾ। ਮੈਂ ਕਹਿ ਲਓ ਫੋਨ ਚਲਾ ਲਓ। ਨਹੀਂ ਮੰਮਾ ਫੋਨ ਅੱਖਾਂ ਖਰਾਬ ਹੋ ਜਾਏਗੀ ਇਹ ਔ ਮੈਂ ਕਿਹਾ ਚਲੋ ਸ਼ੁਕਰ ਆ। ਕਿਸੇ ਤਰੀਕੇ ਨਾਲ ਤੇ ਉਹਨਾਂ ਨੂੰ ਪਤਾ ਲੱਗਿਆ।
ਹਾਂ ਹਾਂ, ਬਸ ਇਹ ਬੜਾ ਬੁਰਾ ਹਾਲ ਦੇਖੋ ਅੱਜ ਅੱਜ ਕੱਲ ਤੁਸੀਂ ਵੇਖੋ ਫੋਨ ਦੇਖ ਦੇ ਕੇ ਛੋਟੇ ਛੋਟੇ ਬੱਚੇ ਨੂੰ ਐਨਕਾਂ ਕਿੱਨੀਆਂ ਲੱਗ ਗਈਆਂ ਨੇ।
ਇਹਦੇ ਨਾਲ ਹੀ ਤਾਂ ਲੱਗੀ ਆ।
ਹਾਂਜੀ ਹਰ ਕਿਸੇ ਨੂੰ ਐਨਕ ਲੱਗੀ ਹੋਈ ਆ।
ਗੇਮਸ ਖੇਲਣੀਆਂ ਇਨਾ ਇਨਾ ਟਾਈਮ ਫੋਨਾਂ 'ਚ ਰਹਿਣਾ। ਦੇਖੋ ਅਸੀਂ ਨਾ ਕੁਛ ਚੀਜ਼ਾਂ ਲਈ ਨਾ ਵਧੀਆ ਵੀ ਹੈਗਾ ਐ। ਵਧੀਆ ਇਨ ਦਾ ਸੈਂਸ ਕਿ ਆਪਣੇ ਲਈ ਲਗਾ ਲਓ ਜਿਵੇਂ ਅਸੀਂ ਮਾਰਕੀਟ ਜਾਣਾ ਹੁੰਦਾ ਐ। ਸਾਡੇ ਕੋਲ ਕੈਸ਼ ਕੈਸ਼ ਨਹੀਂ ਹੁੰਦਾ ਸਾਨੂੰ ਔਨਲਾਈਨ ਕਰਨਾ ਪੈਂਦਾ ਐ। ਆਨਲਾਈਨ ਅਸੀਂ ਤਾਂ ਕਰ ਰਹੇ ਕਿਉਂਕਿ ਸਾਡੇ ਕੋਲ ਫ਼ੋਨ ਹੈਗਾ।
ਹਾਂਜੀ।
ਕੁਛ-ਕੁਛ ਚੀਜ਼ਾਂ ਲਈ ਸਾਨੂੰ ਮਤਲਬ ਫ਼ੋਨ ਕੰਮ ਆ ਜਾਂਦਾ। ਦੇਖੋ ਸਾਨੂੰ ਕੁਛ ਚੀਜ਼ ਸਮਝ ਨਹੀਂ ਆਉਂਦੀ ਅਸੀਂ ਸਰਚ ਕਰ ਲੈਂਦੇ ਹਾਂ। ਸਾਨੂੰ ਕੁਝ ਬਣਾਉਣਾ ਨਹੀਂ ਆ ਰਿਹਾ। ਅਸੀਂ ਰੈਸਪੀ ਦੇਖ ਲੈਂਦੇ ਹਾਂ। ਕਿੰਨੇ ਕੋਰਸਿਸ ਆ ਗਏ। ਨੇ ਅੱਜ ਕੱਲ੍ਹ ਔਨਲਾਈਨ ਜਿੰਨੀ ਗਰਮੀ ਦੇ ਕਾਰਨ ਵੀ ਬਾਹਰ ਨਹੀਂ ਜਾਇਆ ਜਾਂਦਾ। ਔਨਲਾਈਨ ਕਰੋ। ਇਹ ਵੀ ਚੀਜ਼ਾਂ ਦੇ ਫਾਇਦੇ ਐ ਨਾ। ਦੇਖੋ ਅਗਰ ਤੁਸੀਂ ਗਲਤ ਪਾਸੇ ਨੂੰ ਲੈ ਕੇ ਜਾਓਗੇ ਤਾਂ ਗਲਤ ਤਰ੍ਹਾਂ ਵੀ ਬਹੁਤ ਕੁਛ ਹੈਗਾ ਆ। ਅਗਰ ਜਿਵੇਂ ਦੇਖੋ ਬੱਚੇ ਫੋਨ ਦੇਖਦੇ ਆ ਕੁਛ ਦੇਖਦੇ ਤੁਹਾਨੂੰ ਪਤਾ ਅੱਜ ਕੱਲ੍ਹ ਐਡਸ ਵੀ ਕੁਛ ਇੱਦਾਂ ਦੀਆਂ ਆ ਲੱਗ ਜਾਂਦੀਆਂ ਨੇ ਐਵੇਂ ਬੱਚੋਂ ਇੱਕ ਜਗ੍ਹਾ ਤੋਂ ਹੋਰ ਮਤਲਬ ਜਾਂਦਾ- ਜਾਂਦਾ ਦੂਜੀ ਜਗ੍ਹਾ 'ਤੇ ਪਹੁੰਚ ਜਾਏ ਫਿਰ ਉਹ ਵੀ ਚੀਜ਼ ਗ਼ਲਤ ਹੋ ਜਾਂਦੀਆਂ ਇਹਨਾਂ ਨੂੰ
ਹ -ਹਾਂ, ਬਿਲਕੁਲ -ਬਿਲਕੁਲ। ਬਸ ਦੇਖੋ ਜੇ ਤੇ ਅਸੀਂ ਆਪ ਕੋਲ ਬੈਠੇ ਆ ਜਿਵੇਂ ਬੱਚਾ ਰੋਟੀ ਖਾ ਰਿਹਾ ਤੇ ਅਸੀਂ ਕੋਲ ਬੈਠੇ ਹਾਂ ਕਿ ਅਸੀਂ ਖੁਦ ਰੋਟੀ ਖਵਾ ਰਹੇ ਬੱਚੇ ਨੂੰ ਫੇਰ ਤੇ ਬੱਚਾ ਦੇਖ ਲਏ ਫਿਰ ਕੋਈ ਗੱਲ ਨਹੀਂ, ਕਿਉਂਕਿ ਦੇਖੋ ਇੱਕ ਤੇ ਉਹ ਸਾਡੀ ਨਜ਼ਰਾਂ ਦੇ ਸਾਹਮਣੇ ਦੇਖ ਰਿਹਾ ਕਿ ਕਿਤੀ ਉਹ ਕੀਵੇ ਰਿਹਾ ਹੈਨਾ ਬਈ ਮੈਨੂੰ ਇਹ ਕਿ ਬੱਚਾ ਜੇ ਫੋਨ ਅਗਰ ਮੰਗ ਰਿਹਾ ਤੈਨੂੰ ਸੈਪਰੇਟ ਫੋਨ ਨਾ ਦਿਓ ਕਿ ਹਾਂ ਤੂੰ ਲੈ ਕੱਲਾ ਜਾ ਕੇ ਕਮਰੇ ਚ ਵੇਖ
ਨਹੀਂ -ਨਹੀਂ -ਨਹੀਂ- ਨਹੀਂ ਏਦਾਂ ਨਹੀਂ ਉਹੀ ਤੁਹਾਨੂੰ ਮੈ ਕਿਹਾ ਨਾ ਅੱਜ ਕੱਲ ਤੁਹਾਨੂੰ ਐਡਸ ਕਿਤੇ ਆਉਂਦੇ ਨੇ ਐਡਸ ਹਰ ਪਾਸੇ ਆਦੀ ਹੋ ਹਰ-ਹਰ ਤਰ੍ਹਾਂ ਦੀ ਐਡਸ ਆਦੀਆਂ ਹੈ ਨਾ ਚਲੋ ਅੱਜ ਕੱਲ੍ਹ ਤਾਂ ਚਦੋਂ ਇੱਕ ਸਿਸਟਮ ਵਧੀਆ ਹੈ ਕਿ ਤੁਸੀਂ ਇੱਥੇ ਰਿਸਟ੍ਰਿਕਸ਼ਨ ਲਾ ਸਕਦੇ ਹੋ ਐਪ ਦੇ ਉੱਤੇ ਹੈ ਨਾ ਕਿ ਐਡ ਵਗੈਰਾ ਵਾਲੀ ਨਾ ਸ਼ੋਅ ਹੋਵੇ ਇਹ ਚਲੋ ਇਹ ਪੁਆਇੰਟ ਫਿਰ ਵਧੀਆ। ਵਆ ਹੈਗਾ ਉਹੀ ਅਸੀਂ ਜੇਹ ਜਿਹੜੀ ਚੀਜ਼ ਨੂੰ ਇਸਤੇਮਾਲ ਕਰਦੇ ਹ ਉਹਦੇ ਕੋਈ ਫਾਇਦੇ ਵੀ ਵੀ ਹੁੰਦੇ ਆ ਉਹਦੇ ਨੁਕਸਾਨ ਵੀ ਹੁੰਦੇ ਇਹ ਤਾਂ ਹੈ ਨਹੀਂ ਕਿ ਜਿਹੜੀ ਚੀਜ਼ ਅਸੀਂ ਵਰਤਾਂਗੇ ਉਹਦੇ ਸਿਰਫ ਫਾਇਦੇ ਹੋਣਗੇ ਨਹੀਂ,
ਹਮ-ਹਮ-ਹਮ ਬਿਲਕੁਲ।
ਕੋਈ ਵੀ ਚੀਜ਼ ਤੁਸੀਂ ਲੈ ਲਓ ਇਹ ਤਾਂ ਜਿਵੇਂ ਪੁਰਾਣਾ ਟਾਈਮ 'ਚ ਦੇਖੋ ਫੋਨ, ਫੋਨ ਫੋਨ ਨਹੀਂ ਹੁੰਦੇ ਸੀ ਮਜ਼ੇ ਦੀ ਜ਼ਿੰਦਗੀ ਹੁੰਦੀ ਸੀ ਕੋਈ ਟੈਂਨਸ਼ਨ ਨਹੀਂ ਕੋਈ ਕੁਛ ਨਹੀਂ ਆਪਣਾ ਖੇਲਣਾ ਸਭ ਕੁਛ
ਹਾਂ ਅੱਛਾ ਦੇਖੋ ਪਹਿਲੇ ਜੋ ਪਹਿਲੇ ਬੱਚੇ ਸੀ। ਜੋ ਮਤਲਬ ਅੱਸੀ ਸਾਡਾ ਟਾਈਮ ਹੀ ਲਗਾ ਲੋ ਜਿਵੇਂ ਮਿੱਟੀ ਵਗੈਰਾ ਚ ਖੇਲਦੇ ਸੀ। ਸੀਗੇ ਖੇਤਾਂ ਚ ਖੇਡਦੇ, ਹਰਿਆਲੀ ਚ ਖੇਲਣਾ ਉਹ ਬੱਚੇ ਐਕਟਿਵ ਵੀ ਰਹਿੰਦੇ ਸੀ ਬਹੁਤ
ਹਾਂਜੀ ਬਿਲਕੁਲ।
ਹਨਾ ਤੇ ਅੱਜ ਕੱਲ ਦੇ ਬੱਚੇ ਬੱਚੇ ਤੇ ਐਸ ਤਰ੍ਹਾਂ ਦੇ ਹੋ ਗਏ ਨੇ ਕਿ ਬਸ ਕੁੱਛ ਕਹੋ ਨਾ ਬਸ ਫੋਨ ਦੇ ਦੋ ਤੇ ਬਸ ਤੁਸੀਂ ਜਾਓ।
ਬਸ ਉਹੀ ਨਾ ਵੀ ਪਹਿਲਾਂ ਟਾਈਮ ਵਧੀਆ ਕੋਈ ਟੈਂਨਸ਼ਨ ਨੀ ਕੋਈ ਕੁਛ ਨੀ ਆਪਣਾ ਆਪਣਾ ਆਰਾਮ ਨਾਲ ਇੰਜੋਏਮੈਂਟ ਕਰਨਾ ਕੋਈ ਕਿਸੇ ਦੀ ਟੈੈਂਸ਼ਨ ਨੀਂ ਹੋਣੀ। ਉਹਨੇ ਏਦਾ ਬੋਲਦਾ ਉਹਦੀ ਗੱਲ ਹੈ ਨਾ, ਪਹਿਲਾਂ ਨਾਲੇ ਤਾਂ ਦੂਸੀੇ ਹ ਚਿੱਠੀਆਂ ਵਾਲੇ ਜ਼ਮਾਨੇ ਕਬੂਤਰਾਂ ਵਾਲੇ ਹਨਾ, ਹੁਣ ਤਾਂ ਝੱਟ ਤੁਸੀਂ ਕੁਛ ਹੁੰਦਾ ਹੈ, ਝੱਟ ਤੁਸੀਂ ਇਨਫੋਰਮੇਸ਼ਨ ਪਹੁੰਚਾ ਦੋ। ਜਾਂ ਇਨਫੋਰਮੇਸ਼ਨ ਸੁਣ ਲਓ, ਉਥੋਂ ਅਜਂ ਏ ਹੋਇਆ ਉਹਨੇ
ਬਿਲਕੁਲ -ਬਿਲਕੁਲ, ਬਿਲਕੁਲਾਂ ਇਹੀ ਕੁੱਛ ਤਾਂ ਫਿਰ ਅੱਜ- ਕੱਲ। ਤੇ
ਬਿਲਕੁਲ- ਬਿਲਕੁਲ ਚਲੋ ਉਸ ਟਾਈਮ ਤੇ, ਇਹ ਹੁੰਦਾ ਸੀ ਨਾ, ਮਤਲਬ ਮਿਲਣਾ ਇੰਨੀ ਦੂਰ -ਦੂਰ। ਬਾ ਦੇਖ ਨਾ ਚਲੋ ਹੁਣ ਤਾਂ ਹੈਗਾ ਕਿ, ਤੁਸੀਂ ਜਿੱਥੇ ਵੀ ਬੈਠੇ ਇਕੱਠੇ ਹੋ ਤੁਸੀਂ, ਇੱਕ ਦੂਸਰੇ ਨੂੰ ਦੇਖ ਸਕਦੇ ਹੋ। ਉਹਦੇ ਨਾਲ ਗੱਲਬਾਤ ਕਰ ਸਕਦੇ ਓ, ਇਹ ਚੀਜ਼ ਵਧੀਆ ਹੈਗੀ। ਬਸ ਇਹ ਵੀ ਸਹੀ ਰਹਿੰਦਾ, ਬਸ ਅਸੀਂ ਤਾਂ ਹੁਣ ਜ਼ਿਆਦਾਤਰ ਇਹੀ ਕੋਸ਼ਿਸ਼ ਕਰਦੇ ਹਾਂ। ਕਿ ਬੱਚ ਬੱਚਿਆਂ ਨੂੰ ਬ ਘੱਟ ਫੋਨ ਦੇਈਏ, ਜਿੰਨਾਂ ਤੋਂ ਜਿੰਨਾ ਹੋ ਸਕਦਾ ਉਹਨਾਂ ਨਾਲ ਆਪ ਐਕਟੀਵਿਟੀਜ਼ ਕਰੀਏ, ਅੱਜ -ਕੱਲ੍ਹ ਤਾਂ ਦੇਖੋ ਮਤਲਬ ਬੱਚਿਆਂ ਨੂੰ ਫ਼ੋਨ ਛੁਡਾਉਣ ਲਈ ਵੀ, ਕਿੰਨੇ ਵਧੀਆ ਵਧੀਆ ਤੁਹਾਨੂੰ ਪਤਾ, ਬੱਚੇ ਵ ਲਈ ਇੱਕ ਡਰਾਇੰਗ ਪੈਡ ਆਇਆ ਹੋਇਆ ਐ। ਤੁਹਾਨੂੰ ਡਰਾਇੰਗ ਪੈਡ ਦੇ ਨਾਲ ਤੁਹਾਨੂੰ ਕਿੱਟ ਆ ਕੇ ਨਾ ਉਹਨੂੰ, ਤੁਸੀਂ ਖੋਲਨੈ ਉਹਦੇ ਵਿੱਚ ਕੀ ਹੋਏਗਾ? ਕਲਰਸ ਵੀ ਹੋਣਗੇ, ਬਰਸ਼ਿਸ ਵੀ ਹੋਣਗੇ, ਹਰ ਚੀਜ਼ ਹੋਏਗੀ ਅਤੇ, ਉਹ ਬਾਅਦ 'ਚੋਂ ਇੱਦਾਂ ਦਾ ਹੈ ਕਿ, ਤੁਸੀਂ ਅਗਰ ਉਹਨੂੰ ਡਰਾਇੰਗ ਵਗੈਰਾ ਕੁਛ ਕਰਦੇ ਹੋ। ਨਾ ਤੇ ਉਹ ਬਾਅਦ ਚੋਂ ਆਪਣੇ ਆਪ ਰਿਮੂਵ ਵੀ ਹੋ ਜਾਂਦੀ ਹੈ। ਹਾਂ ਉਹਦੇ। ਦੇ ਨਾਲੇ, ਨਾ ਬੱਚਿਆਂ ਦੇ ਕੱਪੜੇ ਖ਼ਰਾਬ ਹੋਣ, ਨਾ ਕੁਛ ਸਾਰਾ ਕੁਛ ਉਸ ਕਿੱਟ ਦੇ ਵਿੱਚ ਨਾ ਮਿਲਦਾ ਹੈ। ਐਪਰਨ ਦੇ ਨਾਲ, ਪਾ ਕੇ। ਗਲੱਬਸ ਵੀ ਮਿਲਦੇ ਨ, ਬਹੁਤ ਵਧੀਆ ਚੀਜ਼ ਹੈਗੀ ਦੇਖੋ ਬੱਚਿਆਂ ਨੂੰ ਤਾਂ ਵੈਸੇ ਹੀ ਕਲਰ ਵਾਲੀ ਚੀਜ਼ਾਂ ਕਿੰਨੀਆਂ ਪਸੰਦ ਆਉਂਦੀਆਂ ਨੇ, ਕਿੰਨੇ ਅਟਰੈਕਟ ਹੁੰਦੇ ਨੇ। ਬ ਚਾਰੇ
ਹਾਂਜੀ। ਪਰ ਅੱਜ -ਕੱਲ੍ਹ ਦੇ ਬੱਚੇ ਵੀ ਦੇਖੋ, ਕੁਛ ਨਵੀਂ ਚੀਜ਼ ਰਖਣਗੇ ਨਾ, ਤੇ ਇੱਕ ਦੋ ਘੰਟੇ ਸਹੀ ਸ਼ੌਂਕ ਹੁੰਦਾ ਹਾਰ ਕੇ, ਫਿਰ ਫੋਨ ਹੀ ਮੰਗਣਗੇ। ਹੰ ਹੰ ਹੰ ਹਾਂ ਹਾਂ ਚਲੋ ਕੋਈ ਨੀ, ਮੈਂ ਤੁਹਾਡੇ ਕੋਲ ਇਹ ਪੁੱਛਣਾ ਸੀ ਮੈਂ ਕਿਹਾ ਜੇ ਅਗਰ ਤੁਸੀਂ ਆਪਣੇ ਬੱਚਿਆਂ ਨੂੰ, ਕੈਂਪ ਵਗੈਰਾ ਭੇਜ ਦਿਓ ਕੋਈ। ਤੇ ਮੈਨੂੰ ਦੱਸਨਾ ਫਿਰ ਤਾਂ ਕਿ ਫੋਨ ਘੱਟ ਹੋ ਜਾਏ ਇਹਨਾਂ ਦਾ, ਕੈਂਪ ਵੱਲ ਧਿਆਨ ਹੋ ਜਾਏ।
ਕੋਈ ਗੱਲ ਨੀ ਕੋਈ ਗੱਲ ਨੀ ਮੈਂ ਵੀ ਦੇਖਾਂਗੇ ਕਿ ਮੈਨੂੰ ਕੋਈ ਇੱਥੇ ਨੀਅਰ ਬਾਏ ਹੋਏ। ਫੇਰ ਮੈਂ ਤੁਹਾਨੂੰ ਦੱਸਾਂਗੀ। ਤੁਸੀਂ ਵੀ ਕਰਵਾ ਲੈਣਾ, ਠੀਕ ਹੈ ਜੀ ਠੀਕ ਹੈ ਓਕੇ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।